ਹੈਲੋ,
ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ, ਹੈਲੋ ਸਤਿ ਸ਼੍ਰੀ ਅਕਾਲ ਜੀ,
ਅ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
ਇਕ ਸੈਕੰਡ ਇੱਕ ਸੈਕਿੰਡ ਹੈਲੋ,
ਹਾਂਜੀ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
ਹੋਰ ਕੀ ਹਾਲ ਨੇ?
ਮੈਂ ਵਧੀਆ, ਤੁਸੀਂ ਸੁਣਾਓ?
ਹਾਂਜੀ ਮੈਂ ਵੀ ਵਧੀਆ, ਵਾਂ ਹੋਰ ਕੀ ਕਰ ਰਹੀ ਸੀ?
ਹੋਰ ਕੀ ਕਰਦੇ ਸੀ?
ਬਸ ਹੁਨ ਡਿਨਰ ਕਰਕੇ ਹਟੇ ਸੀ ਅੱਜ ਬਾਜ਼ਾਰ ਗਈ ਸੀ, ਤੇ ਬੜੀ ਥਕਾਵਟ ਹੋ ਗਈ ਮੈਨੂੰ
ਕਿਉਂ ਐਸਾ ਕੀ ਕਰਕੇ ਆਏ ਉ ਬਾਜ਼ਾਰ ਚ-
ਬਸ ਸਬਜ਼ੀ ਸੁਬਜੀ ਨੀ ਹੈਗੀ ਸੀ, ਘਰ ਨਾਲੇ ਫੇਰ ਥੋੜਾ ਮੈਨੂੰ ਕੱਪੜਾ ਵੀ ਲਿਆਣਾ ਸੀ। ਤੇ ਫਿਰ ਨਾ ਮੈਂ ਨਾ ਨਾਲੇ ਨਾ ਅਚਾਰ ਪਾਉਣਾ ਸੀ ਅੰਬ ਦਾ, ਤੇ ਮੈਂ ਹਾਂ ਉਹ ਅੰਮੀਆਂ ਵਗੈਰਾ ਲੈ ਕੇ, ਲੈਕੇ ਆਈ ਸੀ ਮੈਂ ਅੱਜ ਸੋਚਿਆ ਕਿ ਕੱਲ ਆਚਾਰ ਪਾਵਾਂਗੀ। ਤੇ ਬਸ ਉਹੀ ਸਾਰਾ ਦਿਨ ਤਾਂ ਮੈਂ ਅੱਜ ਬਾਹਰ ਹੀ ਹੈਗੀ ਆ, ਪਹਿਲੇ ਮੈਂ ਸਵੇਰੇ ਉਹ ਲੈਣ ਗਈ। ਸਾਰਾ ਘਰ ਦਾ ਰਾਸ਼ਨ ਲੈਣ ਗਈ ਫੇਰ ਉਸ ਤੋਂ ਬਾਅਦ ਮੈਂ ਮਾਰਕੀਟ ਗਈ ਆ। ਫੇਰ ਉਸ ਤੋਂ ਬਾਅਦ ਮੈਂ ਸਬਜ਼ੀ ਲੈਣ ਗਈ ਹਾਂ, ਬਸ ਇਹੀ ਮੇਰਾ ਅੱਜ ਸਾਰਾ ਦਿਨ ਨਿਕਲ ਗਿਆ।
ਅੱਛਾ ਅੱਛਾ, ਫੇਰ ਕਿਹੜੇ ਅੰਬ ਲੈ ਕੇ ਆਏ ਹੋ ਤੁਸੀਂ?
ਉਹੀ ਆ ਜਿਹਦੇ ਨਾਲ ਅੰਬ ਦਾ ਅਚਾਰ ਪੈਂਦਾ।
ਅੱਛਾ ਰਾਮ ਕੇਲਾਮ ਲੈ ਕੇ ਆਏ ਓ?
ਹਾਂ, ਤੇ ਮੈਂ ਤੁਹਾਨੂੰ ਤਾਂ ਫੋਨ ਕੀਤਾ ਮੈਂ ਕਿਹਾ ਜਰਾ ਮੈਨੂੰ ਦੱਸ ਦੋ ਕਿਵੇਂ ਪੈਂਦਾ ਮੈਨੂੰ ਥੋੜਾ-ਥੋੜਾ ਤੇ ਆਂਦਾ ਪਾਣਾ। ਤੇ ਪਹਿਲੀ ਵਾਰ ਪਾਣ ਲੱਗੀ ਆ ਨਾ ਮੈਂ।
ਅੱਛਾ-ਅੱਛਾ ਪਹਿਲੀ ਵਾਰ ਪਾਣ ਲੱਗੇ ਹੋ?
ਹਾਂ
ਅੱਛਾ-ਅੱਛਾ। ਕੁਛ ਨੀ ਕਰਨਾ ਕਰਨਾ ਕੀ ਜੇ, ਆਮਰਈ ਧ ਧੋਤੇ ਹੋਣੇ ਨੇ, ਸੁਕਾ ਲੇ ਹੋਣੇ ਨੇ।
ਕਿ ਹਾਂ, ਧੋਤੇ ਸੀ ਨਾਲੇ ਸੁਕਨੇ ਵੀ ਪਾਤੇ ਸੀ ਮੈਂ।
ਅੱਛਾ-ਅੱਛਾ ਤੇ ਤੁਸੀਂ ਵੱਡਾ ਜਾ ਭਾਂਡਾ ਲੈ ਲੋ, ਤੇ ਉਹਦੇ ਚ ਸਾਰੇ ਅੰਬ ਪਾ ਲੋ। ਤੇ ਉਹਦੇ ਚ ਨਾ ਪਹਿਲੇ ਨਾ ਅੱਧੀ ਬੋਤਲ ਤੇਲ ਪਾਵੋ।
ਅੱਛਾ
ਤੇ ਅੱਧੀ ਬੋਤਲ ਕਿਉਂਕਿ ਨਾ ਪੂਰੀ ਬੋਤਲ ਨਹੀਂ ਪਾਣੀ ਪਹਿਲੇ ਅੱਧੀ ਬੋਤਲ ਪਾਲੋ। ਉਹਦੇ ਚ ਫਿਰ ਤੁਸੀਂ ਨਮਕ, ਲਾਲ ਮਿਰਚ, ਹਲਦੀ ਇਹ ਪਾਓ, ਤੇ ਜਿਹੜੀ, ਕਲੋਂਜੀ ਹੁੰਦੀ ਹੈ ਨਾ ਉਹ ਅਸੀਂ ਸਾਬਤ ਪਾਵਾਂਗੇ।
ਅੱਛਾ ਉਹ ਸਾਬੁਤ ਕਿਉਂ ਪਾਣੀ ਏ?
ਕਿਉਂਕਿ ਉਹ ਅਸੀਂ ਥੋੜ੍ਹੀ ਪੀਹ ਕੇ ਪਾਵਾਂਗੇ ਨਾ ਅਤੇ ਅਚਾਰ ਕਾਲਾ ਹੋ ਜਾਵੇਗਾ ਅਤੇ ਕੌੜਾ ਬਣਾ ਲਓ।
ਅੱਛਾ-ਅੱਛਾ।
ਹਾਂਜੀ, ਤੇ ਫੇਰ ਸੌਂਫ ਪਾ ਲੋ। ਤੇ ਸੁੱਕਾ ਧਨੀਆਂ ਜੇ ਮਨ ਹੈਗਾ ਠੀਕ ਏ ਨਹੀਂ ਤੇ ਵੈਸੇ ਪਾਂਦੇ ਨੀ ਗੇ। ਕੋਈ-ਕੋਈ ਪਾ ਵੀ ਲੈਂਦਾ, ਤੇ ਮੇਤਰ
ਹਾਂ-ਹਾਂ ਨੀ ਮੈਂ ਤੇ ਵੇਖਿਆ ਹੋਇਆ ਪਾਂਦੇ ਹੋਏ ਪਾਂਦੇ ਨੇ।
ਅੱਛਾ-ਅੱਛਾ ਅਸੀਂ ਨੀ ਪਾਂਦੇ ਨਾ। ਤੇ ਮੇਥਰੇ ਲੈ ਲਓ ਮੇਥਰੇ ਨਾ ਹਲਕੇ ਜਿਹੇ ਭੁੰਨ ਕੇ ਤੇ ਹਲਕੇ-ਹਲਕੇ ਪੀਹ ਲਓ ਉਹਨੂੰ ਜਿਆਦਾ ਨੀ ਪੀਹਣਾ, ਹਲਕਾ ਜਿਹਾ ਮਤਲਬ ਦਰਦਰਾ ਹੋਜੇ ਨਾ, ਓਵੇਂ ਕਰਲੋ।
ਹਲਕਾ ਬਰਾਊਨ ਈ ਕਰਨਾ ਹਲਕਾ
ਹਾਂਜੀ ਬਰਾਊਨ ਵੀ ਨੀ ਕਰਨਾ ਬਸ ਹਲਕੇ ਜਿਹੇ ਤਵੇ 'ਤੇ ਉਹਨੂੰ ਤਵੇ ਨੂੰ ਦਿਖਾਨੈਂ। ਅਸੀਂ ਮੇਥਰੇ ਭੁੰਨਦੇ ਪਏ ਹਾਂ।
ਹਾਂ ਓਹੀ ਨਾ।
ਤੇ ਹਲਕਾ-ਹਲਕਾ ਪੀਹ ਲਓ ਦਰਦਰਾ ਤੇ ਉਹਨੂੰ ਵਿੱਚ ਪਾ ਲਓ, ਤੇ ਅਚਾਰ ਤੁਸੀਂ ਫਿਰ ਮਿਕ ਕਰ ਲਓ। ਪਹਿਲੇ ਥੋੜੇ ਤੇਲ 'ਚ ਕਿ ਮਿਕਸ ਕਰਨਾ ਕਿ ਹਰ ਇੱਕ ਅੰਬੀ ਨੂੰ ਜਿਹੜੇ ਹੈਗਾ ਪੀਸ ਹੈਗੇ ਨੇ ਅਚਾਰ 'ਤੇ ਉਨ੍ਹਾਂ ਨੂੰ ਤੇਲ ਲੱਗ ਜੇ।
ਹਾਂ, ਤੇ ਤੁਸੀਂ ਅ ਲੰਬਾ-ਲੰਬਾ ਬਣਾਦੇ ਓ ਜਾਂ ਫਿਰ ਚਕੋਰ 'ਚ ਕੱਟਦੇ ਓ?
ਅਸੀਂ ਤੇ ਚਕੋਰ 'ਚ ਕਰਦੇ ਹਾਂ ਜਿਹੜੀ ਉਹ ਟਰਾਇੰਗਲ ਸ਼ੇਪ ਨੀ ਆਉਂਦੀ। ਫਿਜ਼ਰ 'ਚ ਉਵੇਂ ਕਟਵਾ ਕੇ ਲਿਆਂਦੇ ਆ ਬਜ਼ਾਰੋਂ।
ਬਜ਼ਾਰੋ ਈ।
ਹਾਂਜੀ-ਹਾਂਜੀ, ਤੇ ਫਿਰ ਉਸ ਤੋਂ ਬਾਅਦ ਨਾ ਥੋੜ੍ਹਾ ਤੇਲ ਪਾ ਕੇ ਉਹਨੂੰ ਚੰਗੇ ਤਰੀਕੇ ਨਾਲ ਹਿਲਾ ਲਓ। ਫਿਰ ਉਸ ਤੋਂ ਬਾਅਦ ਜਿਹੜੀ ਤੁਹਾਡੇ ਤੇਲ ਦੀ ਬੋਤਲ ਹੈ ਨਾ ਤੇਲ ਖੁੱਲ੍ਹਾ ਪਾਨੈ। ਚਾਹੀਦੈ, ਤੇ ਥੋੜ੍ਹਾ ਨਮਕ ਤੇਜ਼ ਕਰ ਦੇਣਾ ਚਾਹੀਦੈ, ਕਿ ਐਵੇਂ ਅਚਾਰ ਨੂੰ ਦੋ ਸਾਲ ਚੱਲਦਾ।
ਵੈਸੇ ਮੈਂ ਤੁਹਾਨੂੰ ਦੱਸਾਂ ਮੈਂ ਚਾਰ-ਪੰਜ ਕਿੱਲੋ ਅਚਾਰ ਪਾਉਣ ਲੱਗੀ ਆ ਤੇ ਮੈਨੂੰ ਉਸ ਹਿਸਾਬ ਨਾਲ ਦੱਸੋ, ਮੈਂ ਕਿੰਨਾ ਤੇਲ ਪਾਵਾਂ?
ਕਿੱਲੋ ਤੇਲ ਬੜਾ ਹੋਏਗਾ, ਅਸੀਂ ਤਾਂ ਅੰਦਾਜ਼ੇ ਨਾਲ ਪਾ ਲੈਂਦੇ ਆ। ਕਿੰਨੀ ਵੇਰ ਨਾਪਦੇ ਹਰ ਹਰੇਕ ਚੀਜ਼ਾਂ ਦਾ ਅੰਦਾਜਾ ਜਿਹਨਾਂ ਦੀ ਸੁੱਟੀ ਵੀ ਏ, ਤੇ ਵਧੀਆ ਹੋ ਜਾਂਦੀ ਏ।
ਅੱਛਾ - ਅੱਛਾ, ਮਤਲਬ ਕੋਈ ਰੇਸ਼ਓ ਦਾ ਹਿਸਾਬ ਤੇ ਨੀ ਹੈਗਾ ਨਾ?
ਨਾ, ਨਾ, ਨਾ, ਨਾ, ਨਾ। ਤੁਸੀਂ ਆਪਣੇ ਹਿਸਾਬ ਨਾਲ ਪਾ ਲਓ। ਨਮਕ ਤੁਸੀਂ ਕਿਵੇਂ ਖਾਂਦੇ ਹੋ? ਲਾਲ ਮਰਚ ਹਲਕੀ ਜਿਹੀ ਪਾਣੀ ਏ। ਕਿ ਜਦੋਂ ਕਦੀ, ਬੰਦਾ ਸਬਜ਼ੀ ਬਣਾਈਏ ਖ਼ਰਾਬ ਗਰਮੀਆਂ ਨੇ, ਖ਼ਰਾਬ ਵੀ ਹੋ ਜਾਂਦੀ ਏ। ਬੰਦਾ ਕਦੀ ਬਜਾਰੋ ਲੈ ਕੇ ਨਹੀਂ ਆਇਆ। ਕੁੱਛ ਵੇ ਜਦੋਂ ਸਿੰਪਲ ਰੋਟੀ ਨਾਲ, ਸਾਦੇ ਫੁਲਕੇ ਨਾਲ ਵੀ ਨਾ, ਰੋਟੀ ਖਾਈ ਜਾਂਦੀ ਹੈ ਚਾਅ ਨਾਲ।
ਹੂੰ-ਹੂੰ
ਤੇ ਤੁਸੀਂ ਐਵੇਂ ਤਲ ਲਓ, ਤੇ ਫਿਰ ਤੇਲ ਪਾ ਕੇ ਤੁਸੀਂ ਫਿਰ ਧੁੱਪਾ ਲਵਾ ਲੋ। ਹੁਣ ਚੰਗੇ ਤਰੀਕੇ ਨਾਲ ਜਿਹੜਾ ਹੁੰਦਾ ਨਾ ਚੀਨੀ ਮਿੱਟੀ ਦਾ ਵਿਆਹ ਮੁਹਰੇ ਚ ਪਾ ਕੇ
ਅੱਛਾ-ਅੱਛਾ। ਅੱਛਾ-ਅੱਛਾ ਹਾਂ, ਆਂਦਾ ਤੇ ਹੈ ਵੈਸੇ ਮੈਨੂੰ ਬਸ ਇਹੀ ਸੀ ਕਿ ਮੈਨੂੰ ਤੇਲ - ਤੂਲ ਕਿੰਨਾ ਪੈਣਾ।
ਉਹ ਤੇ ਇੱਕ ਬੋਤਲ ਲੀਟਰ ਦੀ ਤੇ ਪੈਣੀ ਹੀ ਪੈਣੀ ਐ।
ਹੂੰ, ਹੂੰ।
ਥੋੜ੍ਹਾ ਜਿਹਾ ਹੈਲਾਨਾ ਤਾਂ ਚਾਹੀਦਾ, ਅੱਧਾ ਲੀਟਰ ਹੋਰ, ਪੰਜ ਸੌ ਐਮ, ਐਲ, ਹੋ ਚਾਹੀਦਾ।
ਅੱਛਾ -ਅੱਛਾ- ਅੱਛਾ।
ਐਵੇਂ ਤੁਸੀਂ ਅਚਾਰ ਪਾ ਲਓ ਅੰਬ ਦਾ।
ਹਾਂ
ਬਲਕਿ ਮੈਂ ਚਟਨੀ ਪਾਣੀ ਏ, ਚਟਨੀ ਮੈਂ ਕੀ ਕਰਦੀ ਆ, ਐੰਜ ਈ ਕਰਕੇ ਨਾ ਉਹ ਪੂਰੀ ਮਿਕਸੀ 'ਚ ਹੀ ਕਰ ਦਿੰਦੇ ਐ। ਉਹਨੂੰ ਛਿੱਲ ਕੇ ਨਾ, ਪੀਸ ਕਰਕੇ, ਮਿਕਸੀ 'ਚ
ਤੇ ਕਿੰਨ੍ਹਾ ਚਿਰ ਪਈ ਰਹਿੰਦੀ ਹੈ ਚਟਨੀ? ਤੇ ਬਣਾ ਕੇ ਰੱਖ ਲੈਂਨੇ ਆ ਉਹ, ਤੇ ਫਿਰ
ਅੱਛਾ - ਅੱਛਾ।
ਹਾਂ ਉਹ ਤਾਂ ਪਈ ਰਹਿੰਦੀ ਆ
ਮੈਂ ਤੇ ਦੋ ਤਰੀਕੇ ਦੀ ਚਟਨੀਆਂ ਬਣਾਉਂਦੀ ਆ ਨਾ।
ਅੱਛਾ ਦੋ ਤਰੀਕੇ ਦੀ ਕੇੜੀਆ।
ਪੈਲੇ ਤੇ ਮੈਂ ਐਵੈ ਈ ਸਾਬਤ ਸਾਰੀ ਨਾ ਓਦੇ ਤੋ, ਜੇੜੀ ਕੀ ਕੈਂਦੇ ਓਨੂੰ ਗੁਟਲੀ ਓਂਦੀ ਏ, ਗੁਟਲੀ ਤੋ ਸਾਰੇ ਮੈਂ ਆੰਬ ਦਾ ਰਾੱਸ ਲਾ ਓ ਲੈਂਦੀ ਆ ਸਾਰਾ ਗੁੱਦਾ ਫੇਰ ਓਨੂ ਮਿਕਸੀ ਚ ਹਲਕਾ ਘੁਮਾ ਲੈਂਦੇ। ਦਰਦਰਾ ਓ ਜਾਂਦੈ ਘੁੰਮਾ ਕੇ ਤੇ ਐਵੇਂ ਈ ਫਟਾ, ਫਟ ਕੜਾਈ ਚ ਪਾਯਾ, ਨਮਕ ਪਾਯਾ ਤੇ ਵਿੱਚ ਚੰਗੀ ਤੀਕੇ ਨਾਲ ਹਿਲਾਂਦੇ ਰਵੋ, ਹਿਲਾਂਦੇ ਰਵੋ ਓ ਸਾਰਾ ਪਾਨੀ ਸੁੱਕ ਜੇਗਾ।
ਅੱਛਾ-ਅੱਛਾ। ਤੇ ਤੁਸੀਂ ਉਹਦੇ ਵਿੱਚ ਖੰਡ ਪਾਂਦੇ ਹੋ, ਬੁਰਾ ਖੰਡ ਪਾਂਦੇ ਹੋ ਜਾਂ ਜੈਗਰੀ ਪਾਊਡਰ ਪਾਂਦੇ ਹੋ।
ਮੈਂ ਤੇ ਨਾ ਖੰਡ ਪਾਨੀਂ ਆ।
ਅੱਛਾ, ਮੈਂ ਜੈਗਰੀ ਪਾਊਡਰ ਪਾਲੈਣੀ ਆਂ।
ਉਹ ਜਿਆਦਾ ਵਧੀਆ, ਸ਼ੂਗਰ ਵਾਲੇ ਬੰਦਿਆਂ ਨੂੰ ਵੀ ਖਾਈ ਜਾਂਦੀ ਹੋਰ।
ਅ ਔਈ ਨਾ ਤਾਂਹੀ, ਤੇ ਹਲਕਾ ਜਿਹਾ ਹਾਂ। ਮੈਂ ਉਹਦੇ ਵਿੱਚ 'ਚ ਮੈਂਵੀ ਔ ਨੂਨ ਪਾ ਲੈਣੀ ਆ। ਕਾਲਾ ਨਮਕ, ਰੈਡ ਚਿਲੀ ਪਾਊਡਰ ਜਿਹੜਾ ਹੁੰਦਾ ਉਹ।
ਹਾਂਜੀ ਹਾਂਜੀ
ਫਿਰ ਉਹ ਕਿਊਮੀਨ ਪਾਊਡਰ ਨੀ ਹੁੰਦਾ ਇੱਕ। ਹਾਂ, ਮੋਟੀ ਇਲਾਇਚੀ ਵੀ ਪਾਣੀ ਉਹਦਾ ਤੇ ਬਹੁਤ ਅੱਛਾ ਟੇਸਟ ਆਂਦਾ।
ਹਾਂਜੀ, ਮੈਂ ਤੇ ਹਲਕੇ ਜਿਹੇ ਨੂੰ ਕੱਟ ਕਰਕੇ ਪਾ ਦਿੰਦੀ ਹਾਂ ਇੱਕ ਦਬੀਹ ਬਾਹਰ ਆ। ਹੁਣ ਨਾ ਸਵਾਦ ਲੱਗਦਾ
ਹਾਂ, ਔਹੀ ਨਾ ਤੇ ਤੁਸੀਂ ਉਹ ਪਾਂਦੇ ਓ ਕਿਊਮਿਨ ਪੋਡਰ ਪਾਂਦੇ ਔ
ਹਾਂਜੀ-ਹਾਂਜੀ, ਥੋੜਾ ਜਿਹਾ ਪਾਂਦੀ ਆ ਟੇਸਟ ਲਈ।
ਹਾਂ, ਅੱਧਾ-ਅੱਧਾ ਚਮਚ ਪੈਂਦਾ ਓ
ਹਾਂਜੀ-ਹਾਂਜੀ ਸਵਾਦ ਈ ਆ ਜਾਂਦਾ ਜੇ।
ਹਾਂ, ਔਈ ਨਾ ਬੋਤ ਸਵਾਦ ਬਣ ਜਾਂਦੀ ਐ ਤੇ। ਉਨੂ ਥੋੜ੍ਹਾ ਜਿਹਾ ਰੋਸਟ ਵੀ ਕਰਨਾ ਹੁੰਦਾ।
ਹਾਂਜ-ਹਾਂਜੀ।
ਹਾਂ, ਬੋਤ ਵਦੀਆ ਬਨ ਜਾਂਦੈ, ਹੀੰਗ ਵੀ ਪਾਨੀ ਆ ਮੈਂ ਤੇ
ਹਾਂ, ਮੈਂ ਆਪ ਹਲਕੀ ਜੀ ਪਾ ਲੈਂਦੀ, ਨਈ ਥੋੜੀ ਜੀ ਚਟ ਪਟੀ ਨਮਕ ਵਾਲੀ ਬਨਾਣੀ ਹੈ। ਮਰਚ ਕਰਾਰੀ ਫੇਰ ਮੈਂ ਥੋੜੀ ਜੀ ਹਿੰਗ। ਆਪਾਂ ਜੇ ਮੈਂ ਮਿੱਠੀ ਬਨਾਣੀ ਏਨਾ। ਫੇਰ ਤੇ ਮੈਂ ਸਾਰਾ ਸਮਾਨ ਹਲਕਾ-ਹਲਕਾ ਪਾਣੀਆ ਤੇ ਹਿੰਗ ਨੀ ਪਾਦੀ।
ਹਾਂ ਅੱਛਾ।
ਹਾਂਜੀ- ਹਾਂਜੀ ਫਿਰ ਮੈਂ ਘੁੰਮ ਨੀ ਪਾਉਂਦੀ।
ਅੱਛਾ-ਅੱਛਾ ਹੁਣ ਨੀ ਪਾਉਂਦੇ ਮੈਨ ਤੇ ਬਹੁਤ ਬਹੁਤ ਵਧੀਆ ਲੱਗਦੀ ਐ ਫੇਰ ਬਸ ਲਾਸਟ ਚ ਤੇ ਫੇਰ ਉਹਨੂੰ ਠੰਡਾ ਕਰਕੇ ਬਸ। ਠੰਡੀ ਕਰਨੀ ਹੁੰਦੀ ਉਨੂ ਉਹ ਥੋੜਾ ਥਿੱਕ ਕਰ ਦੇਓ ਪਤਲੀ-ਪਤਲੀ ਬਣਾਦੇ ਯਾਂ ਥਿੱਕ ਬਣਾ
ਮੈਂ ਤਾਂ ਥੋੜ੍ਹੀ ਥਿੱਕ ਬਣਾਦੀ ਆ ਮਤਲਬ, ਮੈਂ ਨਾ ਹਲਕਾ ਜਿਹਾ ਰੱਖਦੀ ਆ ਉਹ ਜਦੋਂ ਇੱਕ-ਦੋ ਦਿਨ ਸੈਂਟ ਹੁੰਦੇ ਰੈਂਦੇ ਨੇ ਨਾ ਫੇਰ ਆਪੇ
ਹਾਂ-ਹਾਂ, ਥਿੱਕ ਤੇਔ ਵੈਸੇ ਆਪਣੇ ਆਪ ਹੀ ਬੋਹਤ ਹੋ ਜਾਂਦੀ ਐ। ਹਾਂ। ਤੇ ਔਨੂੰ ਤੂਸੀ ਕੱਦੂ ਕੱਸ ਨਾਲ ਈ ਕਰਦੇ ਹੋਵੋਗੇ?
ਹਾਂਜੀ, ਮੈਂ ਦੋ ਤਰੀਕੇ ਨਾਲ ਹਾਂਜੀ, ਇਕ ਤੇ ਮਿਕਸੀ ਚ ਕਾਰ ਲੇਆ, ਥੋੜੇ ਦਰ-ਦਰੇ ਪੀਸ ਮੋਟੇ-ਮੋਟੇ ਹੋ ਜਾਂਦੇ ਨੇ ਇੱਕ ਕੱਦੂਕਸ ਕਰਕੇ ਨਾ ਨਮਕ ਲਾ ਕੇ ਰੱਖ ਦੇਂਦੀ ਆਂ, ਓ ਸਾਰਾ ਪਾਣੀ ਹੁੰਦਾ ਪਾਣੀ ਸਮੇਤ ਹੀ। ਮੈਂ ਚੰਗੇ ਤਰੀਕੇ ਨਾਲ ਭੁੰਨ ਕੇ ਨਮਕ, ਕਾਲਾ ਨਮਕ ਨਮਕ ਥੋੜੀ ਜਿਹੀ ਲਾਲ ਮਰਚ ਮੋ ਸੌਟੀ ਲਾਚੀ, ਤੇਜ਼ ਪੱਤਾ ਪਾਣਾ ਪਾ ਲੈਂਨੀਆ ਸਾਰਾ ਫਰਾਈ ਕਰ ਨਾ ਐਂਡ ਇਚ ਮੈਂ ਪਾਦੀ ਚੀਨੀ।
ਅੱਛਾ, ਚੀਨੀ ਹਾਂ ਚੀਨੀ ਤੇ ਚੀਨੀ ਵੀ ਬਹੁਤ ਜ਼ਰੂਰੀ ਹੈ ਪਾਣੀ।
ਤਾਂ, ਜਦੋਂ ਚੀਨੀ ਦੀ ਹਲਕੀ ਦੀ ਤਾਰ ਬੰਨਣ ਲੱਗ ਜਾਏ ਨਾ ਤੇ ਫੇਰ, ਮੈਂ ਬੰਦ ਕਰ ਦਿੰਦੀ ਹਾਂ।
ਅੱਛਾ-ਅੱਛਾ ਹਾਂ ਮੈਂ ਵੀ ਐਵੇਂ ਬਣਾਉਦੀ ਹਾਂ।
ਬੜੀ ਸਵਾਦ ਬਣਦੀ ਏ, ਇੱਕ ਵਾਰ ਤੁਹਾਨੂੰ ਮੈਂ ਦੱਸਾਂ ਮੁਰੱਬਾ ਪਾਇਆ ਹਮ ਦਾ। ਕਿ ਚੀਜ਼ ਪਾਏ, ਉਹ ਨਾ ਮੈਂ ਚੀਨੀ ਪਾ ਕੇ ਭੁੱਲ ਗਈ। ਕਿ ਗੈਸ ਬੰਦ ਕਰਨਾ? ਹਾਏ-ਹਾਏ ਫ਼ਿਰ ਪੱਥਰ ਹੋ ਗਏ। ਬਟ, ਉਹ ਜਦੋਂ ਅਸੀਂ ਇੱਕ ਪੀਸ ਮੂੰਹ ਚ ਪਾਈਏ ਨਾ ਤੇ ਉਹ ਇਨਾ ਸਵਾਦ ਖਤਮ ਨਹੀਂ ਹੁੰਦਾ ਸੀ। ਹੋਰ ਏਹਨਾ ਸਵਾਦ-ਏਹਨਾ ਸਵਾਦ
ਅੱਛਾ-ਅੱਛਾ ਹਾਂ, ਮੁਰੱਬਾ ਵੀ ਬਹੁਤ ਸਵਾਦ ਲੱਗਦਾ ਪਰ ਅਸੀਂ ਤੇ ਆਪਣੀ ਮੰਮੀ ਨੂੰ ਹੀ ਵੇਖਿਆ। ਪੰੰਦ ਮਨੂੰ ਨੀ ਆਉਂਦਾ ਉਹ
ਮੈਂ ਤੇ ਆਪ ਆਪਣੀ ਮੰਮੀ ਹੀ ਸਾਰਾ ਕੁਛ ਸਿੱਖਿਆ ਦਾ ਪਰ ਮੈਂ ਕਦੀ ਪਾਇਆ ਨੀ ਹੈ ਪਤਾ ਮੈਨੂੰ ਸਾਰਾ ਕੁਛ।
ਹਾਂ ਉਹੀ, ਨਾ ਮੈਂ ਵੀ ਵੇਖਿਆ ਹੀ ਹੋਇਆ ਮੰਮੀ ਨੂੰ ਬਸ ਖੁਦ ਪਾਇਆ ਨੀ ਹੈਗਾ। ਹੀ-ਹੀ
ਨਹੀਂ ਆ ਜਿਹੜਾ ਮੁਰੱਬਾ ਆਏ ਰੱਬਾ ਜਿਹੜਾ ਆਵੇ ਸੀ ਉਹਨੂੰ ਇੱਕ ਪੀਸ ਪਾਈਏ। ਉਹ ਤੇ ਕਹਿੰਦੇ ਸੀ ਟ੍ਰੇਨ ਵਿੱਚ ਬੈਠ ਕੇ ਮੂੰਹ ਚ ਪਾ ਲਈ ਤੇ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਗਏ।
ਉਹਦਾ ਤੇ ਟੇਸਟ ਹੀ ਵੱਖਰਾ ਹੁੰਦਾ ਉਹ ਤੇ ਮੈਂ ਮੇਰਾ ਮੈਂ ਪਹਿਲੇ ਖਾਂਦੀ ਸੀ ਨਾ ਦਿਨ ਚ ਤਿੰਨ-ਚਾਰ ਵਾਰ ਚ ਮੈਂ ਐਵੇਂ ਹੀ ਖਾ ਲੈਂਦੀ ਸੀ।
ਮੇਰੇ ਤੇ ਹਾਰਡ ਹੋ ਗਿਆ। ਉਹ ਤੇ ਕਹਿੰਦੇ ਤੁਹਾਡਾ ਮੁਰੱਬਾ ਮੁੂੰਹ ਚ ਪਾਓ ਬੰਦਾ ਕਿੱਥੇ ਲੰਬੇ ਸਫ਼ਰ ਤੇ ਨਿਕਲਦਾ ਤੁਹਾਡਾ ਮੁਰੱਬਾ ਹੀ ਨਾ ਖਤਮ ਹੋਵੇ। ਹੋਰ ਔਹ ਐਵੇਂ ਕਿ ਇੱਕ ਬੰਦੇ ਦੇ ਸਿਰ ਤੇ ਮਾਰੋ ਸਿਰ ਫੁੱਟ ਜੇ। ਕਿ ਇਨਾ ਮਤਲਬ ਮਤਲਬ ਅਸੀਂ ਐਵੇਂ ਜਾਨ ਦੇ ਨਾਲ
ਅਹਹਹਹ। ਹਾਂਅਅ ਔ ਤੇ ਹੈ ਹੀ ਹੈ ਬਸ ਮੈਂ ਹੁਣ ਕੱਲ ਅਚਾਰ ਪਾਵਾਂਗੀ।
ਅੱਛਾ -ਅੱਛਾ ਮੈਂ ਵੀ ਹੁਣ ਤੁਸੀਂ ਲੈ ਕੇ ਆਏ ਹੋ, ਮੇਰਾ ਆਪਣਾ ਦਿਲ ਕਰਦਾ ਪਿਆ।
ਹਾਂਅਅ, ਔਹ ਏ ਤਾਂ ਈ ਪੈਂਦਾ ਇਸੀ ਟਾਈਮ ਪੈਂਦਾ ਹੈ ਇਹ ਹਾਂ, ਤੇ ਇਕੱਠਾ ਪੈ ਜਾਂਦਾ ਹੈ ਤਿੰਨ ਚਾਰ ਸਾਲ ਥੜੀ
ਹੋਰ ਮੈਂ ਤੇ ਦਸ ਵੀਹ ਕਿੱਲੋ ਪਾ ਲੈਂਦੀ ਹਾਂ।
ਹਾਂ ਔਹੀ ਨਾ ਮੈਂ ਵੀ ਪੰਜ ਛੇ ਕਿੱਲੋ ਪਾਣਾ।
ਚਲੋ ਠੀਕ ਹੈ ਮੈਂ ਫਿਰ ਤੁਹਾਨੂੰ ਨਾਲ ਕਰਦੀ ਹਾਂ ਠੀਕ ਹੈ ਜੀ ਸਸਸ਼੍ਰੀ ਕਾਲ।
ਠੀਕ ਹੈ ਜੀ ਸਸਸ਼੍ਰੀ ਕਾਲ।